ਹੈਲੋ, ਸਤਿ ਸ੍ਰੀ ਅਕਾਲ।
ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸੀ ਅਕਾਲ, ਸਤਿ ਸੀ ਅਕਾਲ, ਹੋਰ ਕਿਵੇਂ ਓ? ਮੈਂ ਵਧੀਆ।
ਹੂੰ ਹੂੰ, ਹੋਰ ਕੀ ਕਰਦੇ ਸੀ?
ਹੋਰ ਦੱਸੋ, ਮੈਂ ਤਾਂ ਕੁਛ ਨੀ। ਤੁਸੀਂ ਦੱਸੋ ਰੋਟੀ ਖਾ ਲੀ?
ਨਹੀਂ ਹਲੇ ਰੋਟੀ ਨਹੀਂ ਬਣਾਈ, ਹਲੇ ਤੇ ਬਣਾਣੀ ਐ।
ਅੱਜ ਪੇਟ ਖਰਾਬ ਹੋ ਗਿਆ ਕੁੜੀ ਦਾ, ਅੱਜ ਖਿਚੜੀ ਬਣਾਣ ਦੀ ਸੋਚੀ ਏ।
ਅੱਛਾ ਸਹੀ ਐ, ਕਦੀ ਹਲਕਾ ਵੀ ਖਾਣਾ ਚਾਹੀਦਾ। ਮੇਰੀ ਮੰਮੀ ਨੇ ਬਣਾਈ ਐ, ਹੁਣ ਪਰਾਠੀਆਂ ਬਣਾ ਦੇਗੀ ਓਹਦੇ ਨਾਲ।
ਤੁਸੀਂ ਵੀ ਕੁਛ ਬਣਾਇਆ ਕਰੋ ਕਿਹੜੀ ਕੋਈ ਰੈਸ ਆਂਦੀ ਏ ਤੁਹਾਨੂੰ ਬਣਾਉਣੀ, ਜਿਹਦੀ ਅਸੀਂ ਉਹ ਕਰੀਏ, ਤੁਸੀਂ ਦੱਸੋ ਸ ਮੈਨੂੰ ਕੋਈ ਰੈਸਪੀ ਜੇ ਤ ਤੁਹਾਨੂੰ ਕੋਈ ਬਣਾਣੀ ਆਉਂਦੀ ਹੋਏ।
ਮੈਨੂੰ ਤਾਂ ਬਸ ਸੈਂਡਵਿਚਿਸ ਵਗੈਰਾ ਆਉਂਦੇ ਨੇ, ਸੈਂਡਵਿਚ ਹੋ ਗਏ ਮੇਉਨੀਜ਼ ਵਾਲੇ
ਅੱਛਾ ਕਿਸਤਰਾ ਬਣਾਦੇ
ਔਰ ਮੈਂਕਰੋਨੀ ਓਹ ਚਿਪੋ ਲੇ ਮਿਊ ਆਂਦੀ ਆ ਨਾ ਉਹ, ਉਹ ਵਾਲੇ
ਕਿਹੜੇ
ਪਿਆਜ਼ ਟਮਾਟਰ ਖੀਰੇ ਓਹ ਮਿਓਨੀਜ਼ ਹੁੰਦੀ ਆ ਨਾ ਮਿਓਨੀਜ਼
ਹਾਂ, ਹਾਂ, ਹਾਂ, ਹਾਂ ਹਾਂਜੀ, ਹਾਂਜੀ।
ਉਹਦੇ ਵਿੱਚ ਉਹਦੇ ਵਿੱਚ ਪਿਆਜ਼, ਟਮਾਟਰ, ਔਰ ਖੀਰੇ ਪਾਦੋ। ਔਰ ਪਾਣ ਵਾਲੇ ਤੇ ਕੈਪਸਿਕਮ ਵੀ
ਹਮ, ਹਮ ਮਿਕਸ ਵੈਜ ਵਾਲੀ।
ਹਾਂ ਕੋੜੀ ਲਾਗ ਰੀ ਹੈ ਹਾਂਜੀ। ਪਰ ਮਿਲਦੇ ਤਾਂ ਮਾਰਕੀਟ ਪਰ ਉਹ ਨਾ ਵਾਇਟ ਬ੍ਰਡ ਦੇ ਮਿਲਦੇ ਨੇ। ਅਸੀਂ ਬਰਾਉਨ ਬ੍ਰੈਡ ਚ ਬਣਾਦੇ ਹਾਂ ਹਾਂਜੀ।
ਮੈਂ ਤਾਂ ਓਹ ਚਨੇ ਦੀ ਮੈਂ ਤੇ ਚਣੇ ਦੀ ਦਾਲ ਦੀ ਖਿਚੜੀ ਬਣਾਦੀ ਪਈ ਆ। ਉਹਦੇ 'ਚ' ਤੜਕਾ ਲਗਾਵਾਂਗੀ ਪਿਆਜ਼ ਟਮਾਟਰ ਲਸਣ ਦਾ।
ਅੱਛਾ। ਮੇਰੀ ਮੰਮੀ
ਤੇ ਨਾਲ ਦ ਨਾਲ ਦਹੀਂ ਦਾ ਰਯਤਾ ਪਾ ਲਵਾਂਗੀ ਖੀਰਾ ਖੂਰਾ ਕੱਟ।
ਹਮ। ਖਿਚੜੀ ਦੇ ਨਾਲ ਤੇ ਦਹੀਂ ਚੰਗਾ ਲੱਗਦਾ ਹੈ।
ਹਾਂ ਦਹੀਂ ਚੰਗਾ ਲੱਗਦਾ ਹੈ। ਅਚਾਰ ਵੀ ਤੇ ਨਾਲ ਪਾਪੜ ਵੀ।
ਹਾਂ।
ਲੇਕਿਨ ਹਲਕਾ ਹਾਂ ਗਰਮੀਆਂ ਚ ਨਾ ਥੋੜਾ ਹਲਕਾ ਖਾਣਾ ਚਾਹੀਦਾ।
ਹਾਂਜੀ।
ਹਲਕਾ ਖਾਣ ਨਾਲ ਨਾ ਪੇਟ ਵੀ ਠੀਕ ਰਹਿੰਦਾ। ਜੇ ਤੁਸੀਂ ਪੂਰਾ ਹਫ਼ਤਾ ਵੀ ਖਾਂਦੇ ਪਏ ਹੋ ਥੋੜ੍ਹਾ ਹੈਵੀ ਚੀਜ਼ਾਂ ਖਾਂਦੇ ਪਏ ਹੋ।
ਹਾਂਜੀ।
ਤੇ ਇੱਕ ਦਿਨ ਵੈਸੇ ਤਾਂ ਕਹਿੰਦੇ ਨੇ ਇੱਕ ਦਿਨ ਥੋੜਾ ਪੇਟ ਨੂੰ ਥੋੜਾ ਉਹ। ਠੀਕ ਰੱਖਣ ਵਾਸਤੇ ਥੋੜੀ ਹਲਕੀ ਚੀਜ਼ ਖਾਓ ਖਿਚੜੀ ਖਾ ਲੋ। ਯ ਦਾਲ ਚੌਲ ਖਾ ਲੋ।
ਕਰ।
ਹਮ ਘੱਟੋ ਘੱਟ ਕਰਨਾ ਚਾਹੀਦਾ। ਹਮ ਮਸਰਾ ਦੀ ਦਾਲ ਕੱਲ ਬਣਾਈ ਸੀ ਨਾ ਕੱਲ ਦ। ਮਸਰਾ ਦੀ ਦਾਲ ਚਾਵਲ ਬਣਾਏ ਸੀ ਅੱਜ ਸਵੇਰੇ ਫਿਰ ਪੇਠੇ ਦੀ ਸਬਜ਼ੀ ਤੇ ਪੂੜੀ ਬਣਾ ਦਿੱਤੀ। ਤਾਂ ਉਹਦੇ ਨਾਲ ਮੈਨੂੰ ਲੱਗਦਾ ਇਹਦਾ ਪੇਟ ਖਰਾਬ ਹੋ ਗਿਆ।
ਹਮ ਉਹ ਭਾਰੀ ਹੋ ਗਿਆ ਨਾ ਸਵੇਰੇ।
ਹਾਂ ਭਾਰੀ ਹੋ ਗਿਆ ਨਾ ਵੈਸੇ ਤਾਂ ਓਦਾਂ ਦਾ ਓਦਾ। ਪੇਟ ਨੀ ਖਰਾਬ ਹੋਇਆ ਉਹ ਥੋੜੀ ਗਰਮੀ ਨਾ ਗਰਮੀ ਕਰਕੇ ਨਾ ਹੁਣ ਸੋਚਦੀ ਪਈ। ਇਹਨੂੰ ਨਿੰਬੂ ਪਾਣੀ ਬਣਾ ਦਵਾਂ। ਨਹੀਂ ਸੱਚ ਨਿੰਬੂ ਪਾਣੀ ਬਣਾ ਕੇ ਦਿੱਤਾ ਇਹਨੂੰ ਮੈਂ ਉਹਨੇ ਨਿੰਬੂ ਪਾਣੀ ਦਾ ਪੀ ਲਿੱਤਾ ਇਹਨੇ।
ਬਾਹਰੋਂ ਆਏ ਹੁਣੇ ਨੇ ਨਾ। ਬਾਹਾਰੋਂ ਆਓ
ਹਾਂ ਬਾਹਰੋਂ ਆਈਏ ਕਾਲਜ ਤੋਂ, ਕਾਲਜ ਤੋਂ ਆਈਏ ਹੁਨੇ।
ਅੱਛਾ।
ਹਮ। ਹਮ।
ਨਾ ਬੰਦਾ ਬਾਹਰੋਂ ਥੱਕਿਆ ਹੋਇਆ ਆਏ, ਔਰ ਆਉਂਦੀ ਠੰਡੀ ਕੋ ਪੀਣ ਦੀ ਚੀਜ਼ ਮਿਲ ਜਾਏ ਨਾ, ਤਾਂ ਠੰਡਕ ਪੈ ਜਾਂਦੀ ਹੈ।
ਠੰਡਕ ਪੈ ਜਾਂਦੀ ਹੈ। ਵਧੀਆ-ਵਧੀਆ ਤੁਸੀਂ ਵਧੀਆ ਗੱਲ ਕਰਦੇ ਹੋ ਵੈਸੇ।
ਹਾਂਜੀ।
ਹੋਰ ਦੱਸੋ ਕੋਈ ਨਹੀਂ ਤਾਜ਼ੀ ਘਰ ਦੀ।
ਹੋਰ ਤਾਂ ਬਸ ਕੁਛ ਨਹੀਂ, ਮੇਰੇ ਤਾਂ ਮੰਮੀ ਕੰਮ ਹੀ ਕਰੇ ਜਾ ਰਹੀ ਹੈ।
ਮੰਮੀ ਬਹੁਤ ਕੰਮ ਕਰਦੀ ਹੈ ਤੁਹਾਡੀ, ਤੁਸੀਂ ਵੀ ਕੰਮ ਕਰਿਆ ਕਰੋ ਮੰਮੀ ਨਾਲ।
ਉਹਨਾਂ ਨੂੰ ਹੁਨੇ ਮੈਂ ਕਿਹਾ ਨਾ ਕਿ ਮੈਂ ਰੋਟੀ ਬਣਾ ਦਿੰਦੀ, ਕਹਿੰਦੀ ਨਹੀਂ ਮੈਂ ਨੀ ਬਣਵਾਉਣੀ, ਮੈਂ ਆਪ ਹੀ ਬਣਾ ਦਾਂਗੀ। ਉਹ ਹੈ ਨਾ ਕਿ ਆਪਣੇ ਆਪ ਕਰਨ ਦਾ ਉਹ ਉਹਨਾਂ ਨੂੰ ਆਦਤ।
ਹਾਂ ਉਹ ਚਸਕਾ ਪਿਆ ਹੋਇਆ ਨਾ ਆਪਣੇ ਆਪ ਕਰਨ ਦਾ।
ਹਾਂ।
ਚਲੋ ਸਹੀ ਹੈ। ਠੀਕ ਹੈ ਮੰਮੀ। ਕਰਦੀ ਪਈ ਏ ਕਦੀ-ਕਦੀ ਮੰਮੀ ਦਾ ਹੱਥ ਵਡਾ ਦਿਆ ਕਰੋ।
ਹਾਂਜੀ। ਹੁਣ ਮੈਂ ਕਹਿ ਰਹੀ ਹਾਂ ਵ ਹੁਣੇ ਮੈਂ ਮਤਲਬ ਬੈਠੇਗੀ ਨਾ ਮੰਮੀ ਫੇਰ ਜਦੋਂ ਮੰਮੀ ਫੋਨ ਵੇਖਣ ਲੱਗੇਗੀ, ਤੇ ਮੈਂ ਰੋਟੀ ਬਣਾ ਦਵਾਗੀ ਉਓਨੀ ਦੇਰ ਚ। ਪਤਾ ਇਨਾ ਵੀ ਤੇ ਹੈਨਾ ਕਿ ਜੇ ਮੈਂ ਗਰਮ-ਗਰਮ ਰੋਟੀ ਜੇ ਮੈਂ ਕਹਿ ਰਹੀ ਹਾਂ ਨਾ ਕਿ ਗਰਮ-ਗਰਮ ਰੋਟੀ ਬਣਾ ਰਹੀ ਹੈ ਤੁਸੀਂ ਖਾਓ, ਫੇਰ ਕਹਿੰਦੀ ਹੈ ਨਹੀਂ ਮੈਂ ਬੱਚੇ ਬ ਬੱਚੇ ਬਣਾ ਰਹੇ ਨੇ ਮੈਂ ਬਹਿ ਕੇ ਖਾਵਾਂਗੀ। ਤੂੰ ਪਹਿਲੇ ਬਣਾ ਲੈ ਉਸ ਤੋਂ ਬਾਅਦ ਨਾਲ ਖਾਵਾਂਗੇ।
ਤਾਂ ਕੀ ਹੋ ਗਿਆ ਵਧੀਆ ਹੈ ਏ ਤੇ ਹੋਰ ਵੀ ਵਧੀਆ।
ਹਮ।
ਕਦੀ-ਕਦੀ ਗਰਮ-ਗਰਮ ਵੀ ਖਾ ਲੈਣੀ ਚਾਹੀਦੀ ਹੈ ਮੰਮੀ ਨੂੰ। ਮੰਮੀ ਤਾਂ ਸਾਰਾ ਦਿਨ ਕੰਮ ਹੀ ਕਰਦੀ ਹੈ ਘਰ ਦਾ।
ਉਈ। ਉਹੀ ਤੇ ਇਹਨਾਂ ਨੂੰ ਕਹਿ ਦੋ ਦੁੱਧ ਪੀ ਲੋੋ, ਦੁੱਧ ਵੀ ਨੀ ਪੀਣਾ। ਹੂੰ!
ਹਾਂ, ਇਹ ਤਾਂ ਗਲ ਗ਼ਲਤ ਹੈ।
ਹਾਂਜੀ-ਹਾਂਜੀ। ਉਹਨਾਂ ਨੂੰ ਜਿੰਨਾ ਮਰਜੀ ਕਹਿ ਲੋਓ। ਹੋਰ ਤੁਸੀਂ ਸੁਣਾਓ ਘਰੇ ਸਾਰੇ ਠੀਕ। ਹੈਲੋ
ਹੈਂ ਆਵਾਜ਼ ਨਹੀਂ ਆਉਂਦੀ ਪਈ।
ਘਰੇ ਠੀਕ, ਨਹੀਂ-ਨਹੀਂ ਆ ਰਹੀ ਹੈ। ਮੇਰੀ ਆਵਾਜ਼ ਆ ਰਹੀ ਹੈ। ਅੱਛਾ।
ਹਾਂ। ਘਰੇ ਸਾਰੇ ਠੀਕ ਨੇ, ਅਨਮੋਲ ਪੰਜਾਬ ਗਿਆ ਹੋਇਆ ਹੈ।
ਅੱਛਾ।
ਹਮ।
ਹੈਲੋ
ਹਾਂਜੀ! ਹਾਂਜੀ!
ਹੈਲੋ
ਸਹੀ ਵਾਸਤੇ।
ਹੈਲੋ, ਆਵਾਜ਼ ਆ ਰਹੀ ਏ ਮੇਰੀ। ਹਾਂਜੀ-ਹਾਂਜੀ ਇੱਕ ਵਾਰ ਦੁਬਾਰਾ ਬੋਲੋਗੇ।
ਹੈਲੋ, ਹਾਂਜੀ।
ਹਾਂਜੀ, ਹਾਂਜੀ, ਕਹਿ ਰਹੇ ਸੀ ਤੁਸੀਂ ਕੁਛ?
ਮੈਂ ਇਹੋ ਕਹਿ ਰਹੀ ਸੀ ਮੈਂ ਕਿਹਾ, ਸਾਰੇ ਘੁੰਮਣ ਗਏ ਹੋਏ ਨੇ ਪੰਜਾਬ।
ਅੱਛਾ।
ਹੂੰ। ਹੂੰ।
ਤੁਸੀਂ ਨੀ ਗਏ?
ਉਹੀਓ ਗਰਮੀ ਕਰਕੇ ਈ, ਗਰਮੀ ਕਰਕੇ ਮੈਂ ਵੀ ਨੀ ਗਈ।
ਅੱਛਾ ਜਾਣ ਦਾ ਜੀਅ ਨੀ ਕਰਦਾ।
ਹੂੰ
ਅੱਛਾ। ਕਦੇ-ਕਦੇ ਤਾਂ ਘੁੰਮਣਾ ਚਲਦਾ ਏ ਖ਼ੈਰ।
ਹੂੰ ਸੋਚਦੇ ਪਏ ਸੀ, ਜਾਣ ਦੀ।
ਅੱਛਾ, ਅਸੀਂ ਵੀ ਸੋਚਿਆ ਸੀ ਕਿ ਅਸੀਂ ਵੀ ਹਾਂਜੀ ਸੋਚਿਆ ਸੀ ਕਿ ਸਾਡੇ ਨਾ ਮਤਲਬ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਨਾ ਉਹਨੂੰ ਮੇਰੀ ਆਂਟੀ ਜੀ ਮਤਲਬ ਉਹਨਾਂ ਦੀ ਟ੍ਰਿਪਸ ਜਾਂਦੀਆਂ ਨੇ, ਉੱਥੇ ਜਾਣ ਦਾ ਸੋਚਿਆ ਸੀ, ਪਰ ਉਸ ਤੋਂ ਬਾਅਦ ਮੇਰਾ ਪੁਰਾਣਾ ਵਾਲਾ ਜਿਹੜਾ ਫ਼ੋਨ ਸੀਗਾ ਇਹ ਮੇਰਾ ਨਵਾਂ ਫ਼ੋਨ ਐ। ਇਹਨੂੰ ਇੱਕ ਸਾਲ ਹੈ ਪਿਛਲੇ ਸਾਲ ਲਿਆ ਸੀਗਾ, ਤੇ ਇਸ ਫ਼ੋਨ 'ਚ ਨਾ ਕਿਸੇ ਦਾ ਨੰਬਰ ਨੀ ਐ, ਤੇ ਹੁਣ ਉਹ ਨਾਨਕ ਸਾਹਿਬ ਗਏ ਹੋਏ ਨੇ ਕੱਲ ਗਏ ਨੇ, ਤੇ ਮੈਨੂੰ ਪਤਾ ਈ ਨੀ ਚੱਲਿਆ। ਹੁਣ ਮੈਨੂੰ ਆਂਟੀ ਮੈਸੇਜ ਕਰਕੇ ਕਹਿੰਦੀ, ਮੇਰਾ ਇਹ ਵਾਲਾ ਨੰਬਰ ਮਿਲਿਆ ਹੋਣਾ ਉਹਨਾਂ ਨੂੰ। ਤੇ ਮੈਨੂੰ ਕਹਿੰਦੀ ਕਿ ਤੂੰ ਕਿਉਂ ਨੀ ਆਈ ਤੇ ਮੈਂ ਬੋਲਿਆ ਆਂਟੀ ਮੇਰੇ ਕੋਲ ਨੰਬਰ ਈ ਨੀ ਸੀਗਾ। ਉਹ ਕਹਿੰਦੇ ਇੱਥੇ ਮਜ਼ਾ ਨਹੀਂ ਆ ਰਿਹਾ, ਨਹੀਂ-ਨਹੀਂ।
ਹੂੰ
ਅ ਮਤਲਬ ਕੁਛ ਮਿਨੀਮਮ ਚਾਰਜਿਸ ਹੁੰਦੇ ਨੇ ਕਿਉਂਕਿ ਵੇਖੋ ਅਨੰਦਪੁਰ ਸਾਹਿਬ ਜਾਣਦੇ ਮੈਂ ਪਿਛਲੇ ਤੋਂ ਪਿਛਲੇ ਸਾਲ ਗਈ ਸੀਗੀ, ਤੇ ਓਦਾਂ ਜੇ ਅਸੀਂ ਜਾਈਏ ਨਾ ਓਦਾਂ, ਘੱਟੋ-ਘੱਟ ਨਹੀਂ ਤੇ ਚਾਰ-ਪੰਜ ਹਜ਼ਾਰ ਲੱਗ ਜਾਂਦਾ।
ਹੂੰ-ਹੂੰ।
ਇੱਕ ਬੰਦੇ ਦਾ, ਤੇ ਪੰਦਰਾਂ ਸੌ ਰੁਪਈਏ ਬੱਸ ਵਗੈਰਾ ਦੇ ਚਾਰਜਿਸ ਸੀਗੇ ਸਾਡੇ ਬਸ ਔਰ ਰੂਮ ਦੇ ਰੂਮ ਏਸੀ ਰੂਮ ਸੀਗਾ ਸਰਦੀਆਂ ਵਿੱਚ ਵੀ। ਉੱਥੇ ਹੀਟਰ ਲੱਗੇ ਹੋਏ ਸੀਗੇ। ਤੁਸੀਂ ਗਏ ਹੋ ਅਨੰਦਪੁਰ ਸਾਹਿਬ?
ਨਾ ਮੈਂ ਨੀ ਗਈ ਹਲੇ।
ਅੱਛਾ ਤੁਸੀਂ ਜਾਇਓ ਉੱਥੇ ਜਿਹੜੀ ਉਹ ਬਾਬਾ ਬੁੱਧ ਸ਼ਾਹ ਦੀ ਸ਼ ਉਹ ਹੈ ਨਾ ਸਰਾਂ ਉੱਥੇ ਦੇ ਕਮਰੇ ਇੰਨੇ ਸੋਹਣੇ ਨੇ ਔਰ ਮਤਲਬ ਉਹ ਉੱਥੇ ਉਹ ਹੁੰਦਾ ਨਾ ਕਾਰਡਸ ਵਾਲੇ ਨੇ ਕਿ ਉਹ ਹੁੰਦਾ ਨਾ ਕਿ ਬੰਦਾ ਡਰੇ ਕਿ ਮੇਰਾ ਸਮਾਨ ਪਿਆ ਰੂਮ 'ਚ ਕੋਈ ਆ
ਹੂੰ-ਹੂੰ।
ਲੌਕਸ ਵੀ ਬਹੁਤ ਵਧੀਆ ਨੇ ਗੇਟਸ ਤੇ, ਵਾਸ਼ਰੂਮਸ ਬਿਲਕੁਲ ਕਲੀਨ, ਹਾਂ।
ਨਹੀਂ ਵੈਸੇ ਗੁਰਦੁਆਰਾ ਵਿੱਚ ਤਾਂ ਵੈਸੇ ਵੀ ਗੁਰਦੁਆਰਾ ਗੁਰਦੁਆਰਾ ਵਿੱਚ ਮੈਂ ਵੈਸੇ ਵੀ ਦੇਖਿਆ ਕਿ ਸਾਫ਼-ਸਫ਼ਾਈ ਦਾ ਬੜਾ ਧਿਆਨ ਰੱਖ- ਫਿਰ ਜਾਂਦਾ,
ਹਂਜੀ ਉੱਥੇ ਸੇਵਾਦਾਰ ਵੀ ਤਾਂ ਬੜੇ ਹੁਣ ਦੇ ਨੇ ਨਾ,
ਹਮ ਇਹ ਵੀ ਗੱਲ ਠੀਕ ਕਹਿੰਦੇ ਪਏ ਉਹ ਕਿ,
ਤੇ ਸੇਵਾਦਾਰ ਪਰਮਾਨੈਂਟ ਵਾਲੇ ਅਲੱਗ ਹੁੰਦੇ ਨੇ ਹੋਰ ਜਿਹੜੇ ਸੰਗਤ ਆਉਂਦੀ ਐ ਉਹ ਵੀ ਸੇਵਾ ਕਰਦੀ ਉਹਨਾਂ ਨਾਲ,
ਹਮ ਹਾਂ,
ਕੀ ਬੰਦਾ ਕਏ ਨਾ ਇੱਥੇ ਤਾਂ ਸੇਵਾਦਾਰ ਲੱਗੇ ਹੋਏ ਨੇ ਅਸੀਂ ਕਿਉਂ ਸੇਵਾ ਕਰੀਏ। ਇਹਨਾਂ ਨੂੰ ਪੈਸੇ ਮਿਲ ਜਾਂ ਨੇ ਸੇਵਾ ਕਰਨ ਦੇ ਤੇ ਇਹਦਾ ਦਾ ਕੁਛ ਨੀ ਹੁੰਦਾ, ਉੱਥੇ ਸਾਰੇ ਸੇਵਾ ਕਰ ਰਹੇ ਹੁੰਦੇ ਨੇ ਅਸੀਂ, ਉੱਥੇ ਅਹ ਅਨੰਦਪੁਰ ਸਾਹਿਬ ਵਿੱਚ ਹੀ ਨਾ ਇੱਕ ਗੁਰਦੁਆਰਾ ਉੱਥੇ ਹੀ ਹੈਗਾ, ਚਲੋ ਅਹ ਸ਼ਹੀਜਗੰਜ ਸਾਹਿਬ, ਉੱਥੇ ਬਾਬਾ ਦੀਪ ਸਿੰਘ ਜੀ ਦਾ ਮਤਲਬ ਉਹ ਹੋਇਆ ਸੀ ਉਹ ਕੁਛ ਤੇ ਤੇ ਉੱਥੇ ਜਿੰਨੀ ਵੀ ਸੇਵਾ ਹੁੰਦੀ ਹੈ ਨਾ ਸਾਰੇ ਨਿਹੰਗ ਸਿੰਘ ਕਰਦੇ ਨੇ,
ਅੱਛਾ, ਅੱਛਾ
ਹਾਂਜੀ, ਉੱਥੇ ਇੰਨੀ ਪੋਜ਼ਟੀਵਿਟੀ ਹੈ, ਅਸੀਂ ਰਾਤ ਦੇ ਤਿੰਨ ਵਜੇ ਉੱਥੇ ਸਾਰੇ ਘੁੰਮ ਰਹੇ ਸੀਗੇ, ਕਈ ਹੁੰਦਾ ਨਾ ਬੰਦਾ ਕਹਿੰਦਾ ਕਿ ਅਲੱਗ ਥਾ ਏ ਡਰ ਲੱਗੇ ਕਿ ਕੋਈ ਮਤਲਬ ਫੜ ਫੜਵੜ ਨਾ ਲੈ, ਉੱਥੇ ਇੰਨੇ ਵਧੀਆ ਲੋਕੀ ਸੀਗੇ। ਉੱਥੇ ਰਾਤੀ ਤਿੰਨ ਵਜੇ ਨਗਰ ਕੀਰਤਨ ਚੱਲ ਰਿਹਾ ਸੀਗਾ, ਔਰ ਸਾਡੀ ਇੰਨੀ ਵਧੀਆ ਕਿਸਮਤ, ਸਾਡੀ ਇਹਨੀ ਵਧੀਆ ਕਿਸਮਤ ਅਸੀਂ ਅਨੰਦਪੁਰ ਸਾਹਿਬ, ਉਸੇ ਦਿਨ ਤੇ ਉੱਥੇ ਨਗਰ ਕੀਰਤਨ ਤੁਹਾਨੂੰ ਮਿਲਿਆ ਜਾਂਦੇ ਹੋਏ ਵਾਪਸੀ ਅਸੀਂ ਫਤਿਹਗੜ੍ਹ, ਸਾਹਿਬ ਉੱਥੇ ਵੀ ਸਾਨੂੰ ਨਗਰ ਕੀਰਤਨ ਮਿਲਿਆ,
ਵਾਹ ਭਈ ਵਾਹ, ਹਾਂ
ਹਾਂਜੀ ਅੰਮ੍ਰਿਤਸਰ ਗਏ ੳ ਤੁਸੀਂ,
ਹਾਂ ਅੰਮ੍ਰਿਤਸਰ ਗਏ ਆ ਕਾਫ਼ੀ ਪਹਿਲੇ ਗਏ ਸੀ ਅੰਮ੍ਰਿਤਸਰ ਹੁਣ ਹੁਣ ਜਾਣ ਦਾ ਪਲਾਨ ਕਰਦ, ਕਰਦੇ ਪਏ ਸੀ ਉਈੳ ਗਰਮੀ ਕਰਕੇ ਹੀ ਬਸ ਨਿਕਲਿਆ ਨੀ ਗਿਆ,
ਹਮ, ਅੰਮ੍ਰਿਤਸਰ ਜਦੋ,
ਅੰਮ੍ਰਿਤਸਰ ਗਏ ਆ ਅਸੀਂ ਗੋਲਡਨ ਟੈਂਪਲ ਗਏ ਆ, ਉੱਥੇ ਵੀ ਗਏ ਆ ਜਲਿਆਂ ਵਾਲੇ ਬਾਗ ਵੀ ਗਏ ਆ ਬਾਘਾ ਬੋਡਰ ਵੀ ਗਏ ਸੀ,
ਹਾਂ, ਫੇਰ ਬੰਦਾ ਜਾਂਦਾ ਨਾ ਉੱਥੇ ਘੁੰਮ ਕੇ ਬਹੁਤ ਉੱਥੇ ਘੁੰਮਣ ਦੀਆਂ ਬੜੀਆਂ ਜਗ੍ਹਾ ਨੇ,
ਬਹੁਤ ਵਧੀਆ ਉੱਥੇ ਦੀ ਉੱਥੇ ਦਾ ਐਟਮੋਸਫੇਅਰ ਬੜਾ ਵਧੀਆ ਏ,
ਹਮ ੳਥੇ ਖਾਣ ਪੀਣ ਨੂੰ ਕਿੰਨੀ ਵਰਾਇਟੀ ਹੈ, ਜਿਥੇ ਵੇਖੋ ਕੁਲਚੇ ਛੋਲੇ, ਔਰ ਮਤਲਬ ਕੁਲਚੇ ਜ਼ਿਆਦਾ ਹੁੰਦੇ ਨੇ ਉੱਥੇ ਅੰਮ੍ਰਿਤਸਰੀ ਨਾਨ ਕੁੜਚੇ,
ਖਾਣਾ ਵੀ ਤਾਂ ਫੇਰ ਬੜਾ ਸੋਹਣਾ ਏ ਨਾ।
ਹਾਂਜੀ।
ਹਮ
ਚਲੋ ਮੈਂ ਤੁਹਾਨੂੰ ਨਾ ਬਾਅਦ ਚ ਕਰਦੀ ਆ।
ਚਲੋ ਠੀਕ ਐ ਠੀਕ ਐ ਠੀਕ ਐ ਓਕੇ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।